ਹਾਂਜੀ ਹੋਰ ਸਭ ਠੀਕ ਠਾਕ ਜੋਂ।
ਹਾਂਜੀ ਹਾਂਜੀ ਠੀਕ ਹੈ। ਜੀ-
ਹਾਂਜੀ ਕੁਛ ਪੁੱਛਣਾ ਸੀ। ਕੁਛ ਕੋਸ਼ਨ ਕਰ ਸਕਦੀ ਹਾਂ?
ਹਾਂਜੀ ਜ਼ਰੂਰ।
ਹਾਂਜੀ ਕੁਛ ਜਾਣਦੇ ਹੋ। ਪੰਜਾਬ- ਪੰਜਾਬ ਦੇ ਸੱਭਿਆਚਾਰ ਬਾਰੇ ਕੁਛ ਇਤਿਹਾਸ ਬਾਰੇ-
ਹੈਲੋ-
ਹਾਂਜੀ- ਹਾਂਜੀ ਥੋੜ੍ਹਾ ਬਹੁਤ ਕੁਝ ਜਾਣਦੇ ਹੋ ਪੰਜਾਬ ਬਾਰੇ-
ਹਾਂਜੀ ਪੰਜਾਬ 'ਚ ਹੀ ਰਹੇ ਹਾਂ ਜੀ ਪੰਜਾਬ ਬਾਰੇ ਤਾਂ ਚਲੋਨਾ ਹੈਗ।
ਹਾਂਜੀ ਇਹ ਇਤਿਹਾਸ ਬੜਾ ਪੁਰਾਣਾ ਨਾ ਸਾਡਾ ਪੰਜਾਬ ਦਾ-
ਜੀ- ਜੀ- ਜੀ-
ਹਾਂ ਜਿਵੇਂ ਕਿ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਆ ਹਨਾ। ਬੜੇ ਕਵੀ, ਕਵੀਸ਼ਰ, ਗੁਰੂ ਮਹਾਰਾਜ ਹੋਏ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਹਨਾ ਦਸ ਗੁਰੂਆਂ ਦਾ ਇਤਿਹਾਸ ਹੈ ਸਾਡੇ ਕੋਲ। ਗੁਰੂ ਨਾਨਕ ਦੇਵ ਜੀ ਬਾਰੇ ਜਾਣਦੇ ਕੁਛ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਤੁਹਾਡੀ।